ਕਿਵੇ ਓ।
ਮੈਂ ਬਸ ਠੀਕ ਠਾਕ ਵਧੀਆ- ਵਧੀਆ ਤੁਸੀਂ ਦੱਸੋ ਕਿਵੇਂ ਓ।
ਮੈਂ ਵੀ ਵਧੀਆਂ ਜੀ ਹੋਰ ਦੱਸ
ਅਬ ਵਧੀਆਂ ਰੌਲਾ ਬਹੁਤ ਪਾ ਰੱਖਿਆਂ ਪਿੱਛੇ
ਓ ਲੱਗੀਆਂ ਹੋਈਆਂ ਮੇਰੀਆਂ ਭੈਣਾਂ।
ਅੱਛਾ ਜੀ।
ਹਾਂਜੀ, ਕੋਈ ਨਾ ਹੋ ਜਾਣਾਂ ਬੰਦ ਹੁਣ
ਆਈਆਂ ਹੋਈਆਂ ਤੁਹਾਡੇ ਸਿਸਟਰਜ- ਸਿਸਟਰਜ ਆਈਆਂ ਹੋਈਆਂ ਤੁਹਾਡੀਆਂ।
ਨਈ ਸਿਸਟਰਸ ਮੇਰੀਆਂ ਕੋਲੇ ਈ ਰਹਿੰਦੀਆਂ ਆ।
ਅੱਛਾ ਜੀ, ਮੈਂਨੂੰ ਲੱਗਾਂ ਕਿਤੇ ਰਿਸ਼ਤੇਦਾਰੀ ਵਗ਼ੈਰਾ ਚ ਆਈਆਂ ਹੋਈਆਂ ਨੇ।
ਨਈ- ਨਈ ਓਦਾਂ। ਨਈ ਆਂਦੇ ਆ, ਭੂਆ ਹੁਣੀ ਆਏ ਸੀਗੇ ਫੇਰ ਥੋੜੇ ਦਿਨ ਦੋ ਕੁ ਦਿਨ ਰਹਿ ਕੇ ਚੱਲਗੇ। ਮੈਂ ਵੀ ਸੋਚਦੀ ਆ, ਜਾਵਾਂ।
ਛੁੱਟੀਆਂ ਤਾਂ ਖ਼ਤਮ ਹੋਣ ਆਲੀਆਂ ਨੇ, ਤੁਸੀਂ ਹੁਣ ਜਾਓਗੇ
ਨਈ ਮੈਂ ਕਿਹਾਂ ਚੱਲ ਦੋ ਕੁ ਦਿਨ ਜਾ ਆਉਗੀ ਨਾ, ਮੈਂ ਪਹਿਲਾਂ ਨਾਨੀ ਘਰੇਂ ਗਈਂ ਸੀਗੀ ਹੁਣ ਭੂਆਂ ਤੇ ਜਾਂ ਕੇ ਆਣਾ।
ਅੱਛਾ ਜੀ ਅੱਛਾ। ਚਲੋ ਵਧੀਆ ਘੁੰਮਾ ਆਓ ਹਲੇ ਵੀ ਪਏ ਨੇ, ਨੌ ਦਸ ਅੱਠ ਨੌ ਦਿਨ ਘੁੰਮ ਆਓ ਵਧੀਆਂ।
ਹੋਰ ਤੁਸੀਂ ਦੱਸੋ ਗਏ ਕਿਥੇ।
ਮੈਂ ਬਸ ਐਵੇਂ ਮਤਲਬ ਰਿਸ਼ਤੇਦਾਰ ਵਗੈਰਾ ਰਿਸ਼ਤੇਦਾਰ ਸਾਡੇ ਘਰ ਆਏ ਹੋਏ ਨੇ ਦੱਸ ਅੱਠ- ਅੱਠ ਦਿਨ ਲਾ ਕੇ ਗਏ ਨੇ ਕੁੱਛ ਹੈਂ। ਮਤਲਬ ਇਸ ਵਾਰ ਅਸੀਂ ਨੀ ਗਏ, ਬਟ ਅਸੀਂ ਦੂੂਰ ਲੋਟ ਮਤਲਬ ਘੁੰਮਣ ਵਗੈਰਾ ਗਏ ਆ ਬਾਹਰ।
ਅੱਛਾ ਜੀ।
ਹਾਂਜੀ।
ਚਲੋ ਸਈ ਆ।
ਹਾਂਜੀ।
ਜ਼ਿਆਦਾ ਦਿਨ ਨੀਂ। ਹਾਂ ਓਦਾਂ ਮੈਂ ਦੇਖਿਆ, ਜ਼ਿਆਦਾ ਦਿਨ ਵੀ ਨੀ ਕਿਸੇ ਦੇ ਘਰੇਂ ਰਹਿ ਹੁੰਦਾਂ, ਹਨਾ।
ਹਾਂਜੀ ਫੇਰ ਆਪਾਂ ਨੂੰ ਹੋਣ ਜ਼ਿਆਦਾ ਆਪਾਂ ਗਰਮੀ ਚ ਐਨੇ ਔਖੇ ਹੁੰਨੇ ਆ ਨਾ, ਸਾਹਮਣੇ ਆਲਾ ਬੰਦਾਂ ਵੀ ਐਨਾ ਔਖ ਖਾਹੋ ਫ਼ਿਰ ਕਿਵੇਂ ਆ ਨਾ।
ਸਹੀ ਗੱਲ ਆ, ਮੈਂ ਵੀ ਏ ਸੋਚਦੀ ਆ। ਵੀ ਆਪਾਂ ਜਦੋਂ ਹੁਣ ਆਪਣੇ ਘਰ ਇੱਕ ਦਮ ਏਨੇ ਜਾਣੇ ਆ ਜਾਣ ਫੇਰ ਗਰਮੀਂ ਚ ਕਿੰਨਾ ਔਖ ਆਉਂਦਾ ਨਾ। ਏਦਾਂ ਹੀ ਫੇਰ ਜਦੋਂ ਆਪਾਂ ਸੋਦੇ ਚੱਕ ਕਿਤੇ ਜਾਂਨੇ ਆ, ਅਗਲੇ ਨੂੰ ਵੀ ਹੁੰਦਾ ਹੋਣਾ।
ਹਾਂ ਅਗਲੇ ਨੂੰ ਵੀ ਤਾਂ ਔਖਾ ਹੋਊਗਾ ਹੀ ਹੁਣ ਹਨਾ। ਕਿੰਨਾ ਔਖਾ ਹੁੰਦਾ ਹੋਣਾ ਏਨੀ ਗਰਮੀ ਚ ਆਪਾਂ ਖੁਦ ਹੀ ਦੇਖ ਲੋ, ਆਪਾਂ ਆਪਣੇ ਘਰ ਦੇ ਚਾਰ ਪੰਜ ਜੀਆਂ ਦੀ ਹਨਾ ਰੋਟ ਬਣਾਣ ਖਰਜੀਏ ਕਿਚਨ ਦੇ ਵਿੱਚ ਹਨਾ, ਅਹ। ਗਰਮੀ-ਗਰਮੀ ਹੋ ਜਾਂਨੇ ਆ, ਫੇਰ ਦੂਏ ਬੰਦੇ ਦਾ ਵੀ ਸੋ ਚਣਾ ਪੈਂਦਾਂ, ਹਨਾ ਵੀ ਕਿਸੇ ਨੂੰ ਕਿੰਨੀ ਤਕਲੀਫ਼ ਦਾਂਗੇ ਜਾ ਕੇ ਅਗਲਾ ਵਿਚਾਰਾਂ ਮੂੰਹ ਤੇ ਨੀ ਕੁੱਝ ਕਹਿੰਦਾ ਹੈਗਾ ਫੇਰ ਤਾਂ ਕਹਿੰਦਾ ਈ ਆ ਵੀ ਆਗੇ ਕੰਮ ਵਧਾਣ ਹਨਾ।
ਹਾਂ ਏ ਤਾਂ ਹੈ ਬੰਦਾ ਮੂੰਹ ਤੇ ਨੀਂ ਕਹਿੰਦਾ, ਪਰ ਚਲੋ ਔਖਾ ਤਾਂ ਹੁੰਦਾ ਈ ਆ। ਫਿਰ ਆਪਾਂ ਆਪ ਈ ਸੋਚਦੇ ਆ।
ਸਈ ਏ ਜੀ ਹੁਣ ਇੰਨੀ ਗਰਮੀ ਦੇ ਵਿੱਚ ਬੰਦਾ ਆਪੇ ਖੁਦ ਕਰਨੀ ਦੇਖ ਲਏ ਕਿੰਨਾ ਔਖਾ ਹੁੰਦਾ ਰੋਟੀ। ਰੋਟੀ ਬਣਾਣੀ ਹਨਾ ਕੰਮ ਕਰਨਾ ਘਰ ਦਾ ਬੋਤ ਔਖਾ ਹੁੰਦਾ। ਹੁਨ ਤਾਂ ਚਲੋ ਆਪਾਂ ਤਾਂ ਅਪਣੇ ਪਾਪਾ ਕਨੀ ਦੇਖਲੋ ਵਚਾਰੇ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਿਕਲੇ ਹੁੰਦੇ ਨੇ ਘਰੋਂ ਹਨਾ ਕੰਮ ਲਈ ਆਪਾਂ ਲਈ ਆਪਾਂ ਸਵੇਰੇ ਨੌ ਵਜੇ ਕੰਮ ਨਿਬੇੜ ਕੇ ਬਸ ਏਸੀ ਲਾ ਕੇ ਬੈਠ ਗਏ ਹਨਾ ਓਨਾਂ ਦਾ ਵੀ ਦੇਖਦੇ ਆਂ ਕਈ ਵਾਰ ਸੋਚ ਲੈਂਦੇ ਆ ਕਿ ਆ ਕਿੰਨਾ ਸਟਰਗਲ ਕਰ ਰਏ ਸਾਡੇ ਘਰ ਦੇ ਸਾਡੇ ਪਿੱਛੇ ਹੈ ਨਾ। ਆਪਾਂ ਬੈਠੇ ਆਂ ਰਾਮ ਨਾਲ ਏ ਸੀ ਥੱਲੇ।
ਕੀ ਗੱਲ ਏ।
ਅੱਜ ਫਾਦਰਸ ਡੇ ਵੀ ਸੀ ਫਾ‌ ਅੱਜ ਫਾਦਰਸ ਡੇ ਵੀ ਸੀ। ਓਈ ਸੋਚ ਰੇ ਆਂ ਕੇ ਆਪਣਾ ਮਤਲਬ ਬਾਪ ਆਪਣੇ ਲਈ ਕਿੰਨਾ ਕੁੱਝ ਕਰਦਾ ਐ।
ਹਾਂ ਪਰ ਆਹ ਜਿੱਦਾਂ ਅੱਜ ਡੇ ਆ ਮੈਨੂੰ ਏ ਚੀਜ ਪਸੰਦ। ਵੀ ਏਕ ਦਿਨ ਈ ਥੋੜੇ ਨਾ ਕਰਨਾ ਹੁੰਦਾ ਮਤਲਬ ਏ ਤਾਂ ਹੁੰਦਾ ਵੀ ਹਮੇਸ਼ਾ ਈ ਓਨਾ ਦੀ ਇੱਜਤ ਕਰੋ ਓਨਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ। ਔਨਾਂ ਨੂੰ ਸਪੈਸ਼ਲ ਫੀਲ ਕਰਾਓ ਹਨਾ। ਏ ਨੀ ਵੀ ਇਕ ਦਿਨ ਹੀ ਕਰਨਾ।
ਦਿਨ ਤਾਂ ਸਾਰੇ ਈ ਚਲ ਅਪਣੇ ਮਾਂ ਪਿਓ ਦੇ ਹੁੰਦੇ ਨੇ ਪਰ ਇੱਕ ਸਪੈਸ਼ਲ ਦਿਨ ਹੁੰਦਾ ਐ ਨਾ। ਕਿ ਜਿਸ ਦਿਨ ਮਲਬ ਮੈਂ ਤਾਂ ਅਪਣੇ ਪਾਪਾ ਨੂੰ ਕੇਆ ਮੈਂ ਕੇਆ ਕਿ ਅੱਜ ਫਾਦਰਸ ਡੇ ਐ। ਅੱਜ ਥੋਡੇ ਲਈ ਕੇਕ ਲਿਆਵਾਂਗੇ ਹਨਾ ਕੇਕ ਕੱ ਕਟਾਂਗੇ। ਮਦਰਸ ਡੇ ਤੇ ਵੀ ਅਸੀ ਕੇਕ ਕੱ ਕਟੇਆ ਸੀਗਾ। ਮੈਂ ਕੇਆ ਤੁਹਾਡੇ ਫਾਦਰਸ ਡੇ ਤੇ ਵੀ ਕੱਟਾਂਗੇ ਮੈਂ ਕੈ ਮਦਰਸ ਡੇ ਤੇ ਕੱਟ ਤੇ ਅਪਣੇ ਫਾਦਰਸ ਡੇ ਤੇ ਵੀ ਕੱਟਾਂਗੇ। ਕੈਂਦੇ ਨਾ ਨਾ ਮੈਨੂੰ ਨੀ ਲੋੜ ਹੈਗੀ। ਤੇ ਤੁਸੀ ਅਪਣਾ ਖਾਓ। ਐਸ਼ ਕਰੋ। ਮੈਂ ਕੇਆ ਕਿਓਂ ਤੁਸੀ ਸਾਡੇ ਲਈ ਐਨਾ ਕੁੱਝ ਕਰਦੇ ਔ ਮੈਂ ਤਾਂ ਕੇਕ ਮੰਗਵਾਵਾਂਗੀ। ਸਾਡੇ ਲਈ। ਫੇਰ ਹੱਸਣ ਲੱਗੇ। ਮੈਂ ਕੇਆ ਹੱਸਣ ਕੀ ਕੈ ਰੀ ਆਂ ਮੈਂ। ਮਦਰਸ ਡੇ ਤੇ ਵੀ ਅਸੀ ਕੇਕ ਕੱਟੇਆ ਸੀ ਨਾ। ਮੈਂ ਕੇਆ ਅੱਜ ਵੀ ਕ
ਹਾਂ ਜੀ। ਹਾਂ, ਚਲੋ ਏ ਸ਼ੌਕ ਵੀ ਹੁੰਦਾ ਨਾ ਕਈਆਂ ਨੂੰ ਚਾਅ ਚੜ ਜਾਂਦਾ ਵੀ ਚਲੋ ਫਾਦਰਸ ਕੇ ਆਪਾਂ ਏਦਾਂ ਕਰੀਏ ਓਦਾਂ ਕਰੀਏ।
ਸਾ ਹਾਂ ਮੇਰੇ ਪਾਪਾ ਨੂੰ ਹੈਵੇਂ ਐ ਕਿ ਮੇਰੇ ਤੇ ਖੁੱਦ ਕੱਪੜੇ ਵੀ ਨੀ ਲੈਂਦੇ ਔਨਾਂ ਨੂੰ ਕੱਪੜੇ ਵੀ ਦਵਾਣ ਜਾਣੇ ਪੈਂਦੇ ਆ ਮੈਨੂੰ ਨਾਲ ਕਿ ਡੈਡੀ ਆ ਕੱਪੜੇ ਲਓ ਆ ਕੱਪੜੇ ਲਓ। ਖੁਦ ਦੇ ਕੱਪੜੇ ਲੈ ਕੇ ਵੀ ਨੀ ਰਾਜੀ। ਮੈਨੂੰ ਕੈਣਗੇ ਪੁਤ ਤੂੰ ਲੇਆ ਜਾਕੇ ਅਪਣੇ ਹੈਨਾ। ਚਲ ਦੇਖ ਲਈ ਮੇਰੇ ਸ਼ਰਟ ਲਿਆਣੀ ਐ। ਮੈਂ ਕਾਂਗੀ ਤੁਸੀ ਨਾਲ ਚਲੋ ਟਰਾਈ ਕਰਕੇ ਦੇਖਿਓ ਫੇਰ ਮੈਂ ਤੁਆਨੂੰ ਦਵਾਂ ਵੀ ਚਲੋ ਪੈਸੇ ਤਾਂ ਤੁਸੀ ਦੇਣੇ ਪਰ ਖੁਦ ਦੇ ਪਸੰਦ ਇਕ ਨੀ ਕਰਦੇ ਹੈਗੇ। ਬਸ ਪੁਤ ਤੂ ਦੇਖ। ਕੇ ਲੇਆਈਂ ਮਤਲਬ ਏਨਾ ਚੌ ਮੇਰੇ ਪਾਪਾ ਨੂੰ ਹੈਗਾ ਈ ਨੀ ਕੱਪੜੇਆਂ ਦਾ। ਕਮਾ ਰੇ ਨੇ ਨਾ
ਪਾਪਾ ਵੀ। ਏਦਾਂ ਈ ਕਰਦੇ ਮੇਰੇ ਪਾਪਾ ਵੀ। ਹੁਨ ਮੈਂ ਦੇਖੇਆ ਜਾਦਾਤਰ ਪਾਪਾ ਹੁੰਦੇ ਈ ਏਸ ਨੇ ਚਰਦੇ ਆ। ਵੀ ਔਨਾਂ ਨੇ ਆਪ ਨੀ ਕੁਛ ਕਰਨਾ ਅਪਣੇ ਲਈ ਕੁਛ ਨੀ ਲੈਣਾ। ਬਸ ਬੱਚੇਆਂ ਦਾ ਈ ਕਰਨਾ। ਅਸੀ ਅਸੀ ਕਰਦੀਏ ਔਨਾ ਲਈ ਠੀਕ ਆ ਹਨਾ। ਔਨਾਂ ਨੇ ਆਪ ਨੀ ਕਦੇ ਹੁਨ ਹਾਂ ਮੇਰੇ ਪਾਪਾ ਵੀ ਏਦਾਂ ਈ ਆ। ਸਾਨੂੰ ਲੈ ਕੇ ਜਾਂਦੇ ਆ ਸਾਨੂੰ ਪੁੱਛਦੇ ਆ ਲੈਣਾ ਐਦਾਂ। ਪਰ ਆਪ ਆਪ ਕਦੇ ਵੀ ਨੀ ਕੇਂਦੇ ਵੀ ਮੈਂ ਵੀ ਆ ਲੈਣਾ ਆ।
ਹਾਂਜੀ ਹੁਣ ਅਪਣੇ ਪਾਪਾ ਐਨੇ ਹਨਾ ਐਨਾ ਕਮਾ ਰੇ ਨੇ ਫੇਰ ਆਪਾਂ ਸਾਡੇ ਲਈ ਕਮਾ ਰੇ ਨੇ ਪਰ ਆਪਾਂ ਨੂੰ ਹੁੰਦਾ ਨਾ ਕਿ ਚਲੋ ਏਨਾ ਖੁਦ ਕਮਾ ਰੇ ਨੇ। ਔਨਾਂ ਲਈ ਵੀ ਆਪਾਂ ਕੁੱਝ ਕੱਢੀਏ ਵਿੱਚੋਂ ਹੈਨਾ ਔਨਾਂ ਨੂੰ ਵੀ ਮਲਬ ਓਨਾਂ ਦੇ ਪੈਸੇਆਂ ਦੇ ਮਾੜੀ ਮੋ ਕਿ ਏਨਾ ਕੁਛ ਕਰੀਏ ਮੇਰੇ ਪਾਪਾ ਨੂੰ ਬਿਲਕੁੱਲ ਓ ਨੀ ਹੈ ਮੇਰੇ ਪਾਪਾ ਕੈਣਗੇ ਫੇਰ ਤੂੰ 'ਤੇ ਮੰਮਾ ਚੱਲ ਜੋ 'ਤੇ ਤੁਸੀ ਜੋ ਲਿਆਓਗੇ ਬਸ ਇੱਕ-ਦੋ ਮੇਰੇ ਲਈ ਲਿਆਓ ਮੈਂ ਕਾਂਗੀ ਪਾਪਾ ਤੁਸੀ ਨਾਲ ਚੱਲੋ, ਤੁਹਾਡੇ ਉਥੇ ਪਾ ਕੇ ਟਰਾਏ ਕਰਾ ਕੇ ਦੇਖਾਂਗੀ ਅਸੀ ਫੇਰ ਮੋਲ ਚੋਂ ਲੈ ਆਨੇ ਆ ਨਾ ਕੱਪੜੇ ਜਾ ਕੇ ਫੇਰ ਐਵੇਂ ਐਵੇਂ ਲਿਆਨੇ ਆ ਕੱਪੜੇ ਫੇਰ।
ਉਹੀ ਫੇਰ ਹੁੰਦਾ ਚੱਲ ਬੰਦਾ ਦੇਖ ਲਵੇ ਹਨਾ ਚੈਕ ਚੁੱਕ ਕਰਕੇ ਫੇਰ ਆਵੇ।
ਹਾਂਜੀ ਰੋਜ਼-ਰੋਜ਼ ਤਾਂ ਫਿਰ ਮੋਲਾਂ 'ਚ ਵੀ ਨੀ ਜਾਇਆ ਜਾਂਦਾ ਹੈਗਾ ਫੇਰ ਇੱਕ ਦਿਨ ਈ ਜਾਂਨੇ ਆ। ਫੇਰ ਮਤਲਬ ਕੱਪੜੇ ਲਿਆਂਨੇ ਆ 'ਤੇ ਫੇਰ ਅ ਖਾਸ ਟੈਮ ਦੀ ਰਾਮਦਾਰੀ ਹੁਣ ਅਸੀ ਮਤਲਬ ਜਿਵੇਂ ਗਰਮੀਆਂ ਦੇ ਸ਼ੁਰੂ ਹੋਗੇ ਹਨਾ 'ਤੇ ਡੈਡੀ ਨੂੰ ਕੈਤਾ ਮੈਂ ਕਿ ਮੈਨੂੰ ਨਾ ਮਤਲਬ ਪੈਸੇ ਦੇ ਦੋ 'ਤੇ ਮੈਂ ਜਾਂਨੀ ਆ। ਡੈਡੀ ਨੇ ਪੈਸੇ ਦੇਤੇ। ਮੈਂ ਖੇਆ ਕੁ ਥੋੜੇ ਸ ਤੁਹਾਡੇ ਲਈ ਵੀ ਲਿਆਣੇ ਆ ਵੀ ਲੋਟ ਸ਼ਰਟ ਲਿਆਹਾਗੀ ਗਰਮੀ ਦੀ ਕੈਂਦੇ ਚੱਲ ਦੇਖ ਲਿਆ ਈ ਕੋਈ ਗੱਲ ਨੀ ਫੇਰ ਮੈਂ ਮਤਲਬ ਉਨਾਂ ਲਈ ਵੀ ਲੈ ਕੇ ਆਈ ਆ ਵਿੱਚ ਵੀ ਵਿੱਚ ਦੀ ਉਨਾਂ ਲਈ ਵੀ ਲਿਆਈ ਆ 'ਤੇ ਖੁਦ ਵੀ ਮਤਲਬ ਆਪਣੇ ਲਈ ਵੀ ਲਿਆਈ ਆ। ਮਤਲਬ ਖੁਦ ਵੀ ਜਾਂਦੇ ਹੈਗੇ ਲੈਣ ਲਈ। ਮੈਂ ਲਿਆਈ ਆ ਜਾ ਕੇ ਆਪਣੇ ਲਈ ਚਾਰ-ਪੰਜ ਜੋੜੀ ਲੈ ਕੇ ਆਏ 'ਤੇ ਪਾਪਾ ਲਈ ਚਾਰ ਪੰਜ ਜੋੜੀ ਲੈ ਕੇ ਆਈ ਆ ਕੱਪੜਿਆਂ ਦੀ।
ਹਾਂ ਚਲੋ ਵਧੀਆ ਚਲੋ ਏਹੀ ਆ ਵੀ ਬੱਚੇ ਸੋਚਣ ਨਾ ਵੀ ਮਾਪਿਆਂ ਨੂੰ ਆ ਪੀ ਨੀ ਜੀਅ ਕਰਦਾ ਉਨਾਂ ਨੂੰ ਪਤਾ ਐ ਵੀ ਮਤਲਬ ਬੱਚੇ ਸਪੋਰਟਿਵ ਹੋਣੇ ਚਾਈਦੇ ਆ ਕਈ ਹੁੰਦੇ ਆ ਨਾ ਮਾਪੇ ਜਿੰਨਾ ਮਰ ਜੀ ਕਰ ਲੈਣ ਬੱਚੇ ਗੱਲ ਨੀ ਮੰਨਦੇ, ਕਦਰ ਈ ਨੀ ਪਾਂਦੇ ਹਨਾ।
ਹੋਰ ਮੈਂ ਵੀ ਜ ਜੇੜੇ ਮਤਲਬ ਬੱਚੇ ਆਪਣੇ ਮਾਂ ਬਾਪ ਦੀ ਰਿਸਪੈਕਟ ਨੀ ਨਾ ਕਰਦੇ ਐਗੇ ਉਨਸ ਕਣੀ ਦੇ ਨੀ ਸਾਡੇ ਮਾਂ ਬਾਪ ਨੇ ਸਾਡੇ ਲਈ ਕੀ ਕੀਤਾ ਮੈਨੂੰ ਉਹੋ ਜੇ ਬੱਚੇ ਬਿਲਕੁੱਲ ਪਸੰਦ ਨੀ। ਚਲੋ ਹੋਰਾਂ ਦਾ ਛੱਡੋ ਆਪਣੇ ਮਾਂ ਬਾਪ ਕਣੀ ਤਾਂ ਦੇਖੋ ਕਿ ਓ ਸਾਡੇ ਲਈ ਕਿੰਨਾ ਕੁੱਝ ਕਰ ਰੇ ਨੇ ਹਨਾ। ਜਨਮ ਤੋਂ ਲੈ ਕੇ ਹੁਣ ਤੱਕ ਪਾਲੇ ਐ ਅਸੀਂ ਉਨਾਂ ਦੀ ਬ ਬਦਨਾਮੀ ਕਰਦੇ ਆ ਹਨਾ ਬਸ ਐ ਆ ਆਲਾ ਹੰਕਾਰ ਨਾ ਕਰਦੇ ਆਵੇ ਮੇਰੇ 'ਚ ਮੈਂ ਤਾਂ ਆ ਕੈਂਨੀ ਆ ਮੇਰੇ ਬਾ ਬਾ ਜੀ ਨੂੰ ਕੇ ਆਲਾ ਹੰਕਾਰ ਨਾ ਮੇਰੇ 'ਚ ਪਾਏ ਓ।
ਉਹੀ ਜੇ ਉਹ ਸਾਡੇ ਲਈ ਇੰਨਾ ਓ ਤਾਂ ਆਪਾਂ ਉਹਨਾਂ ਦਾ ਜਿੰਨਾ ਤਾਂ ਆਪਾਂ ਦੇ ਈ ਨੀ ਸਕਦੇ ਕਦੇ ਹਨਾ ਜਿੰਨਾ ਵੀ ਕਰ ਲੀਏ ਜਿੰਨਾ ਓ ਸਾਡੇ ਲਈ ਕਰਦੇ ਆ। ਘੱਟੋ ਘੱਟ ਉਨਾਂ ਨੂੰ ਇੱਕ ਮੈਂ ਕੇਹਾ ਘੱਟੋ ਘੱਟ ਉਨਾਂ ਨੂੰ ਇੱਕ ਚੰਗੀ ਇੱਜਤ ਈ ਦੇ ਦੀਏ ਆਪਾਂ ਹਨਾ। ਉਨਾਂ ਨੂੰ ਮਾਣ ਮਹਿਸੂਸ ਕਰਾਈਏ ਆਪਣੇ ਆਪ 'ਤੇ ਹਨਾ ਏਹੀ ਬਹੁਤ ਹੁੰਦਾ।
ਸਈ ਗੱਲ ਐ ਜੀ। ਹੁਣ ਮੈਂ ਆਪਣੇ ਬਾਬਾ ਜੀ ਨੂੰ ਕੈਂਨੀ ਆ ਕਿ ਬਸ ਬਾਬਾ ਜੀ ਮੈਨੂੰ ਐਨੇ ਕ ਜੋਗਾਂ ਕਰ ਦੇ ਓ ਕਿ ਮੈਂ ਇਸ ਹੰਕਾਰ ਨਾਲ ਕਦੇ ਮੈਂ ਆਪਣੇ ਮਾਂ ਬਾਪ ਤੋਂ ਨਾ ਉੱਤੇ ਨਾ ਆਪਣੇ ਆਪ ਨੂੰ ਸਮਝਾ 'ਤੇ ਉਨਾਂ ਦੇ ਲਈ ਬਸ ਉਨਾਂ ਦੇ ਡਰੀਮਸ ਪੂਰੇ ਕਰ ਸਕਾਂ ਬਸ ਮੈਂ ਬਾਬਾ ਜੀ ਤੋਂ ਹੋਰ ਕੁੱਝ ਮੰਗਦੀ ਨੀ ਹੈ।
ਹਾਂ ਸਈ ਗੱਲ ਆ ਏ ਵਾਲੇ ਏਦਾਂ ਦਾ ਸੋ ਚਣ ਆਲੇ ਵੀ ਆਪਾਂ ਬੋ ਘੱਟ ਬੱਚੇ ਹੁੰਦੇ ਆ।
ਹਰੇਕ ਮਤਲਬ ਜੇੜੇ ਜਵਾਕ ਆਪਣੇ ਮਾਂ ਬਾਪ ਨੂੰ ਦੇ ਕੇ ਚੱਲਦੇ ਆ ਉਨਾਂ ਦਾ ਸੁਪਨਾ ਆਹੀ ਹੁੰਦਾ ਐ ਕਿ ਬਸ ਮਾਂ-ਬਾਪ ਦੇ ਲਈ ਕਰੀਏ ਮਾਂ-ਬਾਪ ਨੇ ਸਾਡੇ ਲਈ ਕੀਤਾ ਅਸੀਂ ਮਾਂ-ਬਾਪ ਦੇ ਲਈ ਕਰੀਏ
ਹੂੰ, ਸਈ ਗੱਲ ਆ।
ਹੋਰ ਆਪਾਂ ਨੂੰ ਹੁਣ ਕਰਨਾ ਵੀ ਕੀ ਆ ਲਾਈਫ 'ਚ ਮਾਂ-ਬਾਪ ਮਾਂ-ਬਾਪ ਬਸ ਮਾਂ-ਬਾਪ
ਹੂੰ ਓ
ਹੋਰ ਹੋਰ ਤੀਸਰੇ ਨੇ ਸਾਡੇ ਲਈ ਕੁੱਝ ਕੀਤਾ ਨੀ ਅਸੀਂ ਕੁੱਝ ਤੀਸਰੇ ਲਈ ਕੀ ਕਰੀਏ ਹਨਾ ਬਸ ਜੋ ਹੈਗੇ ਬੰਦੇ ਲਾਈਫ 'ਚ ਓਨਰ
ਹਾਂ ਬਹੁਤੇ ਬੱਚੇ ਹਨਾ ਵੀ ਘਰਦਿਆਂ ਤੋਂ ਜ਼ਿਆਦਾ ਹੋਰਾਂ ਨੂੰ ਇੰਪੋਰਟੈਂਸ ਦਿੰਦੇ ਆ ਵੀ ਬਸ ਇਹੀ ਆ ਸਾਡੇ ਲਈ ਘਰ ਦੇ
ਚਲੋ ਜੇ ਹੈ ਨਾ ਕੋਈ ਹੋਰ ਇੰਪੋਰਟੈਂਟ ਮੇਰੇ ਮਾਂ-ਬਾਪ ਤੋਂ ਬਾਦ 'ਚ ਆਂਦਾ ਆ ਮੇਰੇ ਲਈ ਜੇ ਫਰੈਂਡਸ ਆ ਗਏ ਫੈਮਲੀ 'ਚ ਕੋਈ ਹੋਰ ਬੰਦਾ ਆ ਗਿਆ ਨਾ ਤੇ ਮਾਂ-ਬਾਪ ਤੋਂ ਬਾਦ ਆਂਦਾ ਆ ਮੇਰੇ ਲਈ ਪਰ ਪਹਿਲੇ ਨੰਬਰ ਤੇ ਮਾਂ-ਬਾਪ ਹੀ ਨੇ
ਸਈ ਗੱਲ ਆ ਮੇਰਾ ਵੀ ਸੇਮ ਏਦਾਂ ਹੀ ਆ ਵੀ ਪਹਿਲੇ ਤੇ ਤਾਂ ਮਾਂ-ਬਾਪ ਹੀ ਹੋਣੇ ਚਾਈਦੇ ਓਦਾਂ ਵੀ ਉਨਾਂ ਦੀ ਰੀਸ ਕੋਈ ਨੀ ਕਰ ਸਕਦਾ ਜੋ ਉਨਾਂ ਨੇ ਕਰਨਾ ਨਾ ਸਾਡੇ ਲਈ ਓ ਕਿਸੇ ਨੇ ਵੀ ਨੀ ਕਰਨਾ ਜਿੰਨਾ ਉਨਾ ਨੇ
ਸਈ ਬਾਤ ਆ ਜੀ।
ਉਨਾਂ ਨੇ ਸਾਡੀ ਖੁਸ਼ੀ ਦੇ ਕੇ ਖੁਸ਼ ਹੋਣਾ ਨਾ ਪਰ ਹੋਰਾਂ ਨੇ ਸਾਡੀ ਖੁਸ਼ੀ ਦੇਖ ਕੇ ਖੁਸ਼ ਨੀ ਹੋਣਾ ਬੇਸ਼ੱਕ ਓ ਅਪਨੇ ਫਰੈਂਡ ਹੀ ਹੋਣ
ਆਪਣੇ ਹੋਣ ਸਈ ਗੱਲ ਆ ਜੀ ਆਹ ਤਾਂ ਮੈਨੂੰ ਮੇਰੇ ਪਾਪਾ ਨੇ ਵੀ ਕਹੀ ਹੋਈ ਆ ਗੱਲ ਵੀ ਲੋਕੀ ਉੱਤੋਂ ਉੱਤੋਂ ਦਿਖਾ ਦੇਣ ਤੈਨੂੰ ਖੁਸ਼ ਹੋ ਕੇ ਪਰ ਅੰਦਰੋਂ ਦਾ ਬੰਦਾ ਕਹਿੰਦਾ ਵੀ ਸਾਡੇ ਤੋਂ ਉੱਤੇ ਕਿਵੇਂ ਹੋ ਗਿਆ
ਹਾਂ ਸਈ ਗੱਲ ਆ ਸਾਡੀ ਕਾਮਯਾਬੀ ਸਿਰਫ਼ ਸਾਡੇ ਘਰ ਦੇ ਦੇਖ ਕੇ ਖੁਸ਼ ਹੁੰਦੇ ਆ ਹੋਰ ਮੈਂ ਕਹਿਨੀ ਕਈ ਤਾਂ ਚਲੋ ਆਪਾਂ ਸਾਰੇ ਰਿਸ਼ਤੇਦਾਰ ਨੀ ਮਾੜੇ ਹੁੰਦੇ ਪਰ ਕਈ ਹੁੰਦੇ ਆ ਜੇੜੇ ਰਿਸ਼ਤੇਦਾਰ ਵੀ ਬਹੁਤ ਫਾਰਕ ਜਾਂਦੇ ਆ
ਹਾਂਜੀ ਹਾਂਜੀ।
ਇੱਕ ਮਾਂ-ਬਾਪ ਤੇ ਹੀ ਭਰੋਸਾ ਕਰੋ ਅੱਜ ਦੇ ਜਮਾਨੇ 'ਚ ਬਸ
ਆਹ ਤਾਂ ਗੱਲ ਥੋਡੀ ਬਿਲਕੁਲ ਸਈ ਆ ਜੀ ਓ ਕਿਸੇ ਤੇ ਤਾਂ ਭਰੋਸਾ ਕਰਨ ਜੋਗਾ ਟਾਈਮ ਹੀ ਨੀ ਰਿਹਾ ਹੈਗਾ ਬਾਹਰ ਤਾਂ ਉ ਨੀ ਕਿਸੇ ਤੇ ਭਰੋਸਾ ਕਰ ਸਕਦੇ ਹੈਗੇ ਹੋਰ ਤਾਂ ਕਿਨੂੰ ਕਹਾਂਗੇ ਹੋਰ ਸੁਣਾਓ ਕੁਝ
ਹਾਂਜੀ ਹੋਰ ਦੱਸੋ?
ਹੋਰ ਬਸ ਗਰਮੀ ਦੇਖਦੇ ਓ ਤੁਸੀਂ ਕਿੰਨੀ ਹੋ ਰਈ ਆ ਬਾਹਰ
ਸਈ ਗੱਲ ਆ ਗਰਮੀ ਸੱਚੀ ਬੋਤ ਆ ਬੰਦਾ ਨਿਕਲੇ ਹੀ ਨਾ ਬਾਰ ਬਸ ਘਰੇ ਬਸ ਪੱਖੇਆਂ ਥੱਲੇ ਬੈਠਾ ਰਵੇ
ਹਾਂਜੀ ਮੈਂ ਵੈਸੇ ਬਸ ਗੇੜਾ ਮਾਰਨ ਲਈ ਬਾਹਰ ਨਿਕਲੀ ਤੇ ਮੈਂ ਧੁੱਪ ਦੇਖੀ ਬਈ ਬਾਹਰ ਪੈਰ ਨੀ ਰੱਖਿਆ ਜਾ ਰਿਹਾ ਧੁੱਪ ਦੇ ਵਿੱਚ ਤੁਹਾਨੂੰ ਦੱਸਾਂ ਮੈਂ ਸੱਚੀ ਗੱਲ
ਹਾਂਜੀ ਚਲੋ ਠੀਕ ਆ ਵਧੀਆ ਲੱਗਾ ਤੁਹਾਨੇ ਗੱਲ
ਮੈਨੂੰ ਵੀ ਵਧੀਆ ਲੱਗਿਆ ਸਤਿ ਸ਼੍ਰੀ ਅਕਾਲ ਜੀ।